ਜਲ ਜੀ।
ਹਾਂਜੀ ਸਸੀ ਕਾਲ ਜੀ।
ਅੱਜ ਤੁਆਡੇ ਕੀ ਬਨੇਆ ਜੇ ਕੀ ਮੌਸਮ ਬਰਸਾਤ ਹੋਰਾ
ਨਾ-ਨਾ ਏਥੇ ਤਾਂ ਬਹੁ ਧੁੱਪ ਚੜੀ ਏ।
ਹੁਨ ਸਰ ਤੇ ਹੁਨ ਦਾ ਮੌਸਮ ਏ।
ਹਾਂਜੀ ਨਈ ਏਥੇ ਤਾਂ ਬੜੀ ਧੁੱਪ ਐ ਬਾਰ ਜਾਨ ਤੇ ਦਿਲ ਵੀ ਨੀ ਕਰਦਾ ਪਿਆ।
ਹੁਨ ਤਾਂ ਠੰਡੀ ਹਵਾ ਚੱਲ ਜਾਨੀ ਐ।
ਤੁਮ
ਦੇਖੋ ਬਰਸਾਤ ਆਂਦੀ ਐ ਇੰਨਾ ਪਾਣੀ ਕੱਠਾ ਹੋ ਜਾਂਦਾ ਵੀ ਬਾਰ ਬਾਰਤ ਵਿੱਚ ਸਾਡੇ ਇੰਡੀਆ ਚ। ਸੜਕਾਂ ਤੋਂ ਪਾਨੀ ਉਤਰਦਾ ਈ ਨੀ ਇੰਨਾ-ਇੰਨਾ ਪਾਨੀ ਭਰ ਜਾਂਦਾ। ਕੋਈ ਸਾਧਨ ਈ ਨੀ ਆਨਾ।
ਹਾਂਜੀ।
ਕੁਛ ਟੈਕਨੋਲੋਜੀ ਹੋਨੀ ਚਾਈਦੀ ਕੇ ਬਰਸਾਤ ਆਈ ਨਾਲੇ ਪਾਨੀ ਆ ਦੇਖ਼ ਲੇ ਜੇ ਗੌਰਮਿੰਟ ਕੁਛ ਕਰਨਾ ਈ ਨੀ ਚੌਂਦੀ।
ਹਾਂਜੀ ਨੈਰਾਂ ਦੇ ਕਿਨਾਰੇ ਕੁਛ ਬਨਾਨਾ ਚਾਈਦਾ ਪਾਨੀ ਬਾਰ ਨਾ ਆਵੇ।
ਹਾਂਜੀ, ਕੀ ਕੈ ਰਏ ਓ?
ਨੈਰਾਂ ਦੇ ਕਿਨਾਰੇ ਮਤਲਬ ਕੁਛ ਬਨਾਨਾ ਚਾਈਦਾ ਪਾਨੀ ਬਾਰ ਨਾ ਆਵੇ।
ਆਹੋ-ਆਹੋ।
ਉਹ ਪਿਛਲੀ ਵਾਰੀ ਇੰਨਾ ਪਾਣੀ ਆਇਆ ਸੀ। ਸਾਰੇ ਪਿੰਡਾਂ ਦੇ ਲੋਕ ਲੱਗੇ ਹੋਏ ਸੀ।
ਅ ਹੂੰ
ਸਾਰੇ ਆਪਣਾ ਸੈੱਟ ਕਰਦੇ ਬੈਸੇ ਪਾਣੀ ਆਵੇ ਨਾ ਆਵੇ ਨਾ। ਉਹ ਭਰ-ਭਰ ਕੇ ਬੋਰੀਆਂ ਚ ਰੇਤਾ ਲਾਂਦੇ ਪਏ ਸੀ।
ਉਹ ਝੋਨਾ ਖਰਾਬ ਹੋ ਜਾਣਾ ਸੀ ਨੀ ਤੇ।
ਹਾਂਜੀ, ਉਹੀ ਵੀ ਨਹੀਂ ਝੋਨਾ ਖ਼ਰਾਬ ਹੋਣਾ ਸੀ। ਲੋਕਾਂ ਦੇ ਘਰਿਆਂ ਚ ਪਾਣੀ ਵੰਣਨਾ ਸੀ। ਜਿਹਨਾਂ ਦੇ ਘਰ ਕੱਚੇ ਨੇ ਉਹਨਾਂ ਦੇ ਘਰ ਟੁੱਟਣੇ ਸੀ। ਕਿੰਨਾ ਵੈਸੇ ਵੀ ਕਈ ਬਹੁਤ ਨੁਕਸਾਨ ਹੋ ਗਿਆ। ਪਿੱਛੇ ਜੇ ਵੀ
ਪਿੱਛੇ ਆਏ ਤਾਂ ਸੀ। ਫ ਹਾੜ ਆਏ ਸੀ ਪੰਜਾਬ
ਹਾਂਜੀ, ਬਹੁਤ ਬੁਰਾ ਹਾਲ ਹੋਇਆ ਸੀ।
ਵੇਖਲੋਂ ਮਤਲਬ, ਉਹ -ਉਹ ਨਾ ਹਿਮਾਚਲ ' ਬਰਸਾਤ ਹੁੰਦੇ ਨਾ, ਉਹਦਾ ਸਾਰਾ ਪਾਣੀ ਇਥੇ ਆ ਜਾਂਦਾ।
ਹਾਂ। ਜ ਬਰਫ਼ ਖੁਰਦੀ ਹੈ। ਨਾ ਇੰਨੀ ਗਰਮੀ ਹੈਗੀ ਸਾਰਾ ਇੱਧਰ ਆਈ ਜਾਂਦਾ।
ਹਾਂਜੀ। ਮਤਲਬ ਕਿ ਇੱਥੇ ਨਾ ਕੋਈ ਉਹ ਵੀ ਨੀ ਹੈ, ਨਹਿਰ ਤੇ ਸਾਧਨ ਨਈ ਹੈ। ਪਾਣੀ ਰੋਕਣ ਲੱਗੇ ਟੋਕ ਖਾ ਗਈ, ਪਾਣੀ ਕਿੱਥੇ। ਉਹ ਅੱਗੇ ਹੀ ਜਾਂਦਾ- ਜਾਂਦਾ, ਆਂਦਾ ਜਾਂਦਾ।
ਹਾਂਜੀ।
ਬਿਆਸ ਸਾਈਡ ਜ਼ਿਆਦਾ ਜਾਂਦਾ।
ਨੀਵੇਂ ਪਾਸੇ ਜਿਹੜੇ ਸੀ। ਉਹ ਤਾਂ ਡੁਬ ਈ ਗਏ ਸੀ। ਉਚੇ ਲਾਕੇ ਸੀ ਉਹਥੇ ਬਚ ਗਏ ਸੀ। ਬਾਕੀ ਜਿਹੜੇ ਨੀਵੇਂ ਲਾਕੇ ਸੀ। ਉਹਥੇ ਡੁੱਬ ਗਏ ਸੀ।
ਹੋਰ ਸੈਡ ਵੀ ਮਤਲਬ ਕੀ ਕਹਿੰਦੇ ਆ। ਪੰਜਾਬ ਸਇਡ ਅੰਮ੍ਰਿਤਸਰ ਸਇਡ ਹੋਗੇ ਨਾ। ਉਥੇ ਬੁਰੀ ਜ ਸੀ ਹਾਲ
ਹਾਂਜੀ।
ਸਾਰਾ ਡੁੱਬ ਗਿਆ ਸੀ। ਉਹ ਬੜਾ ਨਿਵਾ ਹਿਗਾ ਆ ਨਾ ਏਰੀਆ।
ਹੂੰ।
ਇੱਧਰ ਨੀ ਹੁੰਦਾ। ਐਸਾ। ਲੋ ਸਾਡੇ ਅੱਗੇ ਹੁੰਦਾ ਵ, ਨਹਿਰਾਂ ਤੋਂ ਜੋ ਨਹਿਰੀ ਏਰੀਏ ਹੁੰਦੇ ਨਾ। ਉ ਡੁਬ ਨੇ ਸ਼ਹਿਰ ਚ ਨੀ ਕਿਤੇ ਜਾਂਦਾ ਪੈ।
ਹਾਂਜੀ, ਨਹੀਂ ਇੱਥੇ ਸਾਡੇ ਸ਼ਹਿਰ ਚ, ਨਹੀਂ ਆਂਦਾ ਹੈਗਾ। ਬਸ ਨਹਿਰਾਂ ਦੇ ਕੋਲ ਹੁੰਦਾ ਵਾ। ਜਾਂ ਫਿਰ ਜਿੱਦਾਂ ਉਹ ਬਣੇ ਹੁੰਦੇ ਨੇ, ਨਹਿਰਾਂ ਜਿਨਾਂ ਦੇ ਕੋਲ ਹੁੰਦੇ ਨੀ। ਜਿੱਦਾਂ ਗੰਦਾ ਨਾਲਾ ਹੋ ਗਿਆ।
ਅਤੇ
ਏਦਾਂ ਹੁੰਦਾ ਏ। ਤੇ ਉਹਨਾਂ ਦੇ ਜਿਹੜੇ ਕੋਲ ਘਰ ਜਾਂ ਫੈਕਟਰੀ ਉਹਨਾਂ ਦੇ ਅੰਦਰ ਪਾਣੀ ਜਾਂਦਾ। ਬਾਕੀ ਜਿਹੜੋਂ ਜੇ ਲਾਗੇ ਉੱਥੇ ਨੀ ਪਾਣੀ ਆਂਦਾ।
ਹ ਬ ਆ ਵੀ
ਆਪਣੇ ਤਾਂ ਇੱਥੇ ਜ਼ਿਆਦਾ ਹੀ ਆ।
ਕਿਸਾਨਾਂ ਨੇ ਝੋਨਾ ਲਾਇਆ ਵਾ ਸੀ। ਉਹ ਫੇਰ ਪਹਿਲਾਂ ਤਾਂ ਪਾਣੀ ਦਿੱਤੇ ਸੀ। ਕਿ ਉਹਨਾਂ ਨੂੰ ਇੱਦਾਂ ਸੀ ਬਰਾਸਤ ਨੀ ਆਈ ਗੀ। ਇਹ ਓਟ ਵੈਣ ਨਾਲ ਪਾਣੀ ਦੇ ਦਿੰਦੇ ਸੀ। ਝੋਨਾ ਦਾ ਪਾਣੀ ਪੂਰਾ ਕਰ ਦਿੰਦੇ ਸੀ। ਫੇਰ ਬਰਸਾਤ ਆ ਜਾਂਦੀ ਸੀ। ਝੋਨਾ ਖਰਾਬ
ਊ ਹੂੰ
ਜੇ ਕੰਮ ਹੋਇਆ ਵਾ ਸੀ। ਬੜਾ ਬੁਰਾ ਹਾਲ ਹੋਇਆ। ਪਿੱਛੇ ਤੋਂ ਸਾਡੇ ਇੱਥੇ ਵੀ ਬਹੁਤ ਬੁਰਾ ਹਾਲ ਹੋਇਆ।
ਬਰਸਾਤ ਦਾ ਤੇ ਰੱਬ ਦੀ ਹੱਥ ਆ ਨਾ ਬਰਸਾਤ ਆਣੀ ਏ ਨੀ ਆਣੀ ਏ।
ਪੰਜ ਹਜ਼ਾਰ ਮਤਲਬ ਜਦੋਂ ਹਿਮਾਚਲ ਦੇ ਬੜ ਆ ਨਾ ਫੇਰ ਹਰਿਆਣਾ ਪੰਜਾਬ ਨੂੰ ਦਿੱਕਤ ਹੁੰਦੀ
ਹੂੰ, ਬੱਦਲ ਫਟ ਜਾਂਦੇ ਨੇ।
ਹਰਿਆਣਾ ਪੰਜਾਬ ਚ ਬਰਸਾਤ ਹੋਏਗੀ ਨਾ ਉਹਦਾ ਨੁਕਸਾਨ ਨਹੀਂ ਹੋਏਗਾ ਇਹਨਾਂ ਨੂੰ ਹਰਿਆਣਾ ਪੰਜਾਬ ਨੂੰ। ਉੱਥੋਂ ਅਗਰ ਪਾਣੀ ਆਏਗਾ ਨਾ ਪਿੱਛੋਂ ਦੀ ਊ ਨੁਕਸਾਨ ਐ।
ਹੁੰ।
ਦਿਨ ਇੱਕ, ਦੋ ਦਿਨ ਆਜੇ ਚ ਲਗਾਤਾਰ ਬਰਸਾਤ ਤੇ ਕਿੰਨਾ ਪਾਣੀ ਹੋਏਗਾ ਉਹਦੇ ਲਈ ਚੱਲ ਜਾਂਦਾ ਐ। ਪਰ ਜਿੱਥੋਂ ਡੈਮ-ਡੂਮ ਟੁੱਟ ਜਾਂਦੇ ਨਾ ਉਹ ਫੇਰ ਐ ਕੰਮ ਹੁੰਦਾ ਐ। ਸਾਡੇ ਡੈਮ ਹੈਗਾ ਹਥਨੀਕੁੰਡ ਡੈਮ ਬਹੁਤ ਵੱਡਾ ਡੈਮ ਐ। ਅਗਰ ਕਹਿੰਦੇ ਅਗਰ ਉਹ ਜਿਸ ਦਿਨ ਟੁੱਟ ਗਿਆ ਨਾ, ਪੂਰੀ ਦਿੱਲੀ ਡੁੱਬ ਸਕਦੀ ਐ। ਇੰਨਾ ਵੱਡਾ ਡੈਮ ਹੈਗਾ।
ਉਹੀ ਐ ਨਾ।
ਸਫਾਇਆ ਹੋ ਜਾਏਗਾ ਜਿਸ ਦਿਨ ਊ ਟੁੱਟ ਗਿਆ, ਕਿੰਨਾ ਪਾਣੀ ਰੋਕਿਆ ਉੱਥੇ
ਉੱਥੇ ਈ ਬਿਜਲੀ ਬਣਦੀ ਐ।
ਹਾਂਜੀ-ਹਾਂਜੀ, ਬਿਜਲੀ ਸਾਡੇ ਇੱਥੇ ਬਹੁਤ, ਸਾਡੇ ਇੱਥੋਂ ਬੜੀ ਸਪਲਾਈ ਹੁੰਦੀ ਬਿਜਲੀ ਇੱਕ ਗੰਗਾ ਨੇਰ ਵੀ ਮਤਲਬ ਸਾਡੇ ਇੱਧਰੋਂ ਯਮੁਨਾ ਨੇਰ ਜਾ ਰਹੀ ਏ।
ਅੱਛਾ ਈ।
ਸਾਡੇ ਉੱਧਰ ਤੇ ਉਹ ਹੈਗੇ ਆ ਨਾ ਕਿਹੜੇ ਹੈਗੇ ਆ ਨੇਰਾ, ਇੱਕ ਓ ਜਾਂਦੀ ਏ ਸਤਲੁਜ।
ਹਾਂਜੀ, ਸਤਲੁਜ ਵੱਲ ਪਾਣੀ ਬਹੁਤ ਆਇਆ ਸੀ।
ਇੱਕ ਉਹ ਕਿਹੜਾ ਹੈਗਾ? ਜੋ ਉੱਥੇ ਆਂਦਾ ਰਾਹ ਚ ਹੁਸ਼ਿਆਰਪੁਰ ਦੇ ਕਿਹੜਾ ਡੈਮ ਐ ਉਹ, ਕਿਹੜਾ ਜੀ?
ਨੀਲੋ ਨੈਰ।
ਭਾਖੜਾ-ਭਾਖੜਾ ਡੈਮ ਵੀ ਤੇ ਹੈਗਾ ਐ ਇੱਕ
ਭਾਖੜਾ ਡੈਮ ਉਹ ਪਤਾ ਨਹੀਂ ਮੈਨੂੰ
ਹਾਂਜੀ-ਹਾਂਜੀ।
ਭਾਖੜਾ ਡੈਮ ਹੈਗਾ ਏ ਪਰ ਉਹ ਦੂਜੇ ਪਾਸੇ ਆ ਔਂਦੇ ਚੋਂ ਵੀ ਪਾਣੀ ਛੱੜਿਆ ਸੀ ਉਹਨਾਂ ਨੇ ਪਿੱਛੇ ਜੀ ਕੋ ਬਾ ਆਣਾ ਸੀ।
ਜੀ। ਦੇਖਲੋ ਵ ਦੁਨੀਆਂ ਵਿੱਚ ਲੋਕੀ ਕਿੰਨਾ ਕੁ ਪਾਣੀ ਵੇਸਟ ਵੀ ਕਰਦੇ ਨੇ ਨਾ।
ਉਹ ਤਾਂ ਫੇਰ ਓ ਛੱਡਦੇ ਨੇ ਕਹਿੰਦੇ ਜੇ ਅਗਰ ਪੂਰਾ ਪਾਰ ਜਾਂਦਾ ਤਾਂ ਛੱਡਦੇ ਹੈਗੇ ਨੇ। ਤੇ ਜੇ ਅਗਰ ਆਪਾਂ ਨਾ ਛੱਡਿਆ ਤਾਂ ਉਹ ਪੂਰਾ ਡੈਮ ਈ ਟੁੱਟ ਜਾਏਗਾ। ਫੇਰ ਉਹਨਾਂ ਨੂੰ ਸੰਭਾਲਣਾ ਆਊਟ ਆਫ ਕੰਟਰੋਲ ਹੋਜੂਗਾ, ਉਹਨਾਂ ਦੇ ਹੱਥ ਚ ਨਹੀਂ ਰਹੇ ਗਾ ਪਾਣੀ ਨੂੰ ਸੰਭਾਲਣਾ। ਉਹ ਤਾਂ ਕਰਕੇ ਉਹ ਪਹਿਲਾਂ ਹੀ ਵੋਨ ਕਰ ਦਿੰਦੇ ਨੇ। ਕਿ ਆਪਣੇ ਜੋ ਵੀ ਨਹਿਰਾਂ ਦੇ ਕੋਲ ਕਰ ਹੈਗੇ, ਖਾਲੀ ਕਰਦੋ ਕਿ ਆਪਾਂ ਪਾਣੀ ਛੱਡਨਾ ਹੈਗਾ ਵਾ। ਕਿ ਪਾਰ ਗਿਆ ਹੋਇਆ ਐ।
ਹਾਂਜੀ।
ਹਾਂਜੀ, ਪਹਿਲਾਂ ਹੀ ਉਹ ਲਾਊਡ ਸਪੀਕਰਾਂ ਚ ਨਾ ਦੱਸ ਦਿੰਦੇ ਨੇ।
ਹਾਂਜੀ-ਹਾਂਜੀ।
ਉਹ ਫੇਰ ਪਿੱਛੋਂ ਪਾਣੀ ਛੱਡਦੇ ਨੇ ਬਿਨਾਂ ਦੱਸੇ ਨਹੀਂ ਛੱਡਦੇ, ਦੱਸਦੇ ਨੇ ਫੇਰ ਛੱਡਦੇ ਆ।
ਹਾਂ ਜਦੋਂ ਓਵਰ ਹੋ ਜੇ ਫੇਰ ਦੇ ਨੇ ਜ਼ਿਆਦਾ ਹੋ ਜੇ ਨਾ। ਕਾਲ ਜੀ ਹੋਰ ਹੋਰ ਦੱਸੋ ਕੁਛ ਪਾਣੀ ਵਾਰ ਹੈ
ਨਹੀਂ ਮੈਨੂੰ ਗੁਟੀਆਂ ਦੀ ਨੋਲ ਲੈ ਜਾ ਪਾਣੀ ਫ ਨੀ ਲੋਣਾ ਚਗੀ ਰੋ ਤੇ ਰੱਬ ਦਾ ਦੀ ਹੈਗਾ ਬੱਸ ਪਾਣੀ ਉਹਨਾਂ ਨੇ ਭੇਜਣਾ ਏ ਬਾਕੀ ਕੱਠਾ ਕਰਦੇ ਇਨਸਾਨ ਬਿਜਲੀ ਬਣਾਂਦੇ ਨੇ
ਵੇਖ ਲੋ ਇਕ ਚੀ ਤੁਸੀਂ ਅਸੀਂ ਕੋਈ ਬੂਟਾ ਉਗਾਉਨੇ ਆ ਉਤੇ ਫਰੂਟ ਉੱਡ ਜਾ
ਹਾਂਜੀ ਦੇਖੋ ਉਹਨੂੰ ਕਿੱਦਾਂ ਪਤਾ ਹੈਗਾ ਕਿ ਮੈਂ ਬ ਹੈਗਾ ਵਾ ਤੇ ਮੇਰੇ ਚ ਖੱਟਾ ਸਵਾਦ ਆਵੇ ਕਿ ਮਿੱਠਾ ਸਵਾਦ ਆਵੇ
ਐਹ ਤੇ ਹੈ ਰੱਬ ਦੀ ਕਿਰਪਾ ਹੈਗੀ ਮੇ
ਦੇਖੋ ਖਾ਼ਦ ਆਪਾਂ ਉਹੀ ਦੇਈ ਦੀ ਐ ਪਾਣੀ ਵੀ ਓਹੀ ਦੇਈ ਦਾ ਐ ਟੇਸਟੇਸ ਚੇਂਜ ਹੋ ਜਾਂਦਾ ਐ ਸਵਾਦ ਚੇਂਜ ਹੋ ਜਾਂਦਾ ਐ
ਹਾਂਜੀ
ਹੁਣ ਵੇਖ਼ ਲੋ ਨਿੰਮ ਦਾ ਪੇੜ ਹੁੰਦਾ ਉਹ ਕਿੰਨਾ ਕੌੜਾ ਹੁੰਦਾ ਐ
ਕੌੜਾ ਹੁੰਦ
ਨਿੰਮ ਕਿੰ ਕਿੰਨੀ ਕੌੜੀ ਹੁੰਦੀ ਇਮਲੀ ਵੇਖ ਲੋ
ਉਹੀ ਹੈ ਨਾ
ਹੁਣ ਆਪਾਂ ਦੇਖਲੋ ਆਮ ਦਾ ਪੇੜ ਕਿੰਨਾ ਮਿੱਠਾ ਹੁੰਦਾ ਐ ਜਾਮੁਨ ਹੋ ਗੇ
ਹਾਂ ਜੀ
ਹੂੰ
ਜਾਮਣ ਹੋ ਅੰਬ ਹੋ ਗੇ ਸੰਤਰੇ ਹੋ ਗੇ ਕਿੰਨੂੰ ਹੋ ਗਏ ਕਿੰਨਾ ਈ ਕੁੱਛ ਆ
ਪੰਜਾਬ ਦੇ ਹਰ ਘਰ ਚ ਫੁੱਲ ਤੇ ਲਗਿਆ ਈ ਰਹਿੰਦਾ ਪੇੜ ਹਰ ਘਰ
ਸ਼ਹਿਰਾਂ ਚ ਨਹੀਂ ਏਨਾ ਹੈਗਾ
ਨਾ ਜੀ ਨਾ ਸ਼ਹਿਰਾਂ ਚ ਤਾਂ ਲੋਕਾਂ ਨੇ ਕੋਠੀਆਂ ਪਾਈਆਂ ਹੋਈਆਂ ਪੇੜ ਪੁੜ ਕਿੱਥੇ
ਹਾਂ ਜੀ
ਕੁਛ ਏ ਉਹ ਉਹ ਵੀ ਰੱਖ ਲੈਂਦੇ ਜੇ ਮੁਰਗੇ ਰੱਖ ਲਏ ਖ਼ਰਗੋਸ਼ ਰੱਖ ਦੋ ਰੱਖਦੇ ਇੱਥੇ ਇਹ ਚੀਜ਼ ਬਿਲਕੁਲ ਨਹੀਂ ਹੈਗੀ
ਹੂੰ
ਪੰਜਾਬ ਚ ਵੇਖੋ ਘੜਿਆਂ ਦਾ ਕਿੰਨਾ ਸ਼ੌਕ ਏ ਬੰਦਿਆ ਨੂੰ
ਕਿੰਨੇ ਲੱਖਾਂ ਲੱਖ ਰੁਪਏ ਦੇ ਜਾਨਵਰ ਰੱਖ਼ੇ ਨੇ
ਹਾਂਜੀ ਹਾਂਜੀ ਹਾਂਜੀ
ਸੇਵਾ ਵੀ ਉਹਨਾਂ ਦੀ ਇੰਨੀ ਕਰਦੇ ਨੇ ਆਪਣੇ ਨਾਲੋਂ ਜ਼ਿਆਦਾ ਉਹਨਾਂ ਦੀ ਸੇਵਾ ਕਰ
ਉਹੀ ਹੈ
ਹਰ ਚੀਜ਼ ਮਤਲਬ ਜੋ ਚੀਜ਼ ਰੱਖਦਾ ਜਾ ਬੰਦਾ ਜਾਨਵਰ ਨਾਲ ਅਗਰ ਪਿਆਰ ਕਰੇਗਾ ਨਾ ਉਹ ਉਹਦੀ ਗੱਲ ਜ਼ਰੂਰ ਮੰਨੇਗਾ ਹੁਣ ਦੇਖਲੋ ਕਈ ਬੰਦਿਆਂ ਨੇ ਹੁਣ ਕੁੱਤਾ ਰੱਖ ਲੇ ਬੰਦਾ ਉਹ ਦੂਜੇ ਬੰਦੇ ਨੂੰ ਭੋਕੇਗਾ ਆਪਣੇ ਮਾਲਕ ਨੂੰ ਕਦੀ ਕੁਛ ਨੀ ਕਹੇਗਾ ਕਿਉਂਕਿ ਉਹਨੂੰ ਰੋ
ਹਾਂ
ਨਾਲ ਜੀ ਫੇਰ ਮਤਲਬ ਤੁਹਾਡੇ ਉੱਥੇ ਵੀ ਐਵੇਂ ਹੈਗੇ ਮਕਾਨ ਅੱਗੋ ਕੱਚੇ ਮਤਲਬ ਪਿੱਛੇ ਬਣਾਏ ਹੋਏ ਆ ਜਾਂ ਫਿਰ ਖੈਰਾਂ ਵੁਲਾ ਸਾਫ਼ ਹੋ ਗਿਆ ਪੰਜਾਬ 'ਚ ਹੁਣ।
ਨਈ ਸ਼ਹਿਰਾਂ ਵਾਗੂ ਈ ਐ, ਆਪਣੇ ਸ਼ਹਿਰ 'ਚ ਈ ਰੈਂਨੀ ਆ।
ਪਿੰਡਾਂ ਵਿੱਚ ਕੱਚੇ
ਹਾਂਜੀ ਮੈਨੂੰ ਪਿੰਡ ਗਏ ਤੇ ਬੋ ਦੇਰ ਹੋਗੀ ਮੈਂਨੂੰ ਬੋ ਸਾਲ ਹੋਗੇ ਪਿੰਡ ਗੇ ਨੂੰ। ਪਿੰਡ ਮੈਂ ਗਈ ਨੀ, ਹਾਂਜੀ।
ਅੱਜ-ਕੱਲ ਦੇਖੋ ਕੋਈ ਰੈ ਵੀ ਨੀ ਸਕਦਾ ਪਿੰਡਾਂ।
ਹਾਂ ਵੀ ਨੀ ਪੈਲਾ ਆਪਾਂ ਬਚਪਨ ਚ ਜਾਂਦੇ ਹੁੰਦੇ ਸੀ ਪਿੰਡ। ਪਿੰਡ ਆਪਾਂ ਬਚਪਨ 'ਚ ਜਾਂਦੇ ਹੁੰਦੇ ਸੀ ਅੰਬ ਤੋੜ ਕੇ ਲਿਆਂਦੇ ਸੀ। ਅੰਬੀਆਂ ਹੋਗੀਆਂ, ਅਮਰੂਦ ਹੋ ਗੇ, ਤੋੜ ਕੇ ਲਿਆਣੇ ਬਾਗ਼ਾਂ ਚੋਂ।
ਹਾਂ ਤੋੜ ਕੇ ਖਾਣ ਦਾ ਮਜ਼ਾ ਈ ਲੱਗ ਏ।
ਹਾਂਜੀ। ਓ ਕੈਂਦੇ ਹੁੰਦੇ ਆਪਾਂ ਖਰੀਦਿਆ ਹੋਇਆ ਵਾ ਆਪਣੇ ਬੋਲਿਆ ਜਾਓ ਤੁਸੀਂ ਤੋੜ ਲੋ ਫਿਰ ਲਾ ਉਨਾਂ ਨੂੰ ਤੋੜ ਕੇ, ਧੋ ਕੇ, ਕੱਟ ਕੇ ਨਮਕ, ਮਿਰਚ ਲਾ ਕੇ ਖਾਣ ਦਾ ਹੁੰਦਾ ਮਜ਼ਾ ਈ ਅਲੱਗ ਐ।
ਕੋਈ ਤੋੜਨੇ ਨੀ ਐਸੀਆ ਆ ਚੀਜ਼ ਹੁਣ ਕਿਸੇ
ਹਾਂਜੀ ਫਿਰ ਆਪਾਂ ਜਾਂਦੇ ਹੁੰਦੇ ਸੀ ਪਿੰਡ ਗੰਨੇ ਵੀ ਤੋੜ ਕੇ ਲਿਆਂਦੇ ਸੀ।
ਉਂਝ ਹੈ ਕੀ। ਹੁਣ ਓ ਨੀ ਖਾਂਦਾ ਗੰਨਾ ਹੁਣ ਤੇ ਜੋਸ਼ ਈ ਪੀਂਦੇ ਆ।
ਹੁਣ ਤੇ ਕੋਈ ਹੱਥ ਨੀ ਲਾਣ ਦੇਗਾ ਹੁਣ ਆਪਣੇ ਹੈ ਈ ਨੀ ਖੇਤ।
ਨਈ-ਨਈ।
ਹੁਣੇ ਹੁੰਦੇ ਸੀ ਤੇ ਤੋੜੋ ਅੱਜ-ਕੱਲ ਨੀ ਕੋਈ ਤੋੜਨ ਦਿੰਦਾ।
ਨਈ-ਨਈ ਖਾ ਲੈਂਦੇ ਨੇ ਐ ਤਾਂ ਨੀ ਐ। ਪੰਜਾਬ ਤੇ ਲੋਕੀ ਬੜੇ ਓ ਹੈਗੇ ਨ ਮਤਲਬ ਦੇਆਵਾਨ ਬੰਦੇ ਨੇ ਜਿਆਦਾ‌।
ਹਾਂ ਨਈ ਕਈ ਕਰਦੇ ਨੇ, ਕਈ ਨਈ ਫਿਰ ਕਰਦੇ ਅਗਲੇ ਕੈਂਦੇ ਨੇ ਤੋੜੇ ਨੇ ਪੈਹੇ ਕੱਢੋ।
ਕਈ ਹੁੰਦੇ ਨੇ ਹਰ ਕੇਈ ਇਕ ਜੇਆ ਨੀ ਹੁੰਦਾ, ਕੋਈ ਦੋ ਬੰਦੇੇ। ਹੂੰ ਚੰਗਾ ਭਾਅਜੀ ਬਾਅਦ ਚੋਂ ਕਰਨੇ ਆ ਗੱਲ, ਹੈਲੋ।
ਤੇ